ਸਤਿ ਸ਼੍ਰੀ ਹੋਰ ਕੀ ਹਾਲ ਨੇਂ?
ਹਾਂਜੀ ਵਧੀਆ, ਤੁਸੀਂ ਸੁਣਾਓ ਠੀਕ ਹੋ ਜੀ।
ਹਾਂਜੀ ਹਾਂਜੀ ਮੈਂ ਠੀਕ ਆਂ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ?
ਬਸ ਜੀ ਅਸੀਂ ਵੀ ਵਧੀਆ ਵਾਂ ਮੈਂ ਕਿਹਾ ਤੁਸੀਂ ਤੇ ਯਾਦ ਕਰਨਾ ਨੀ ਹੈਗਾ। ਮੈਂ ਈ ਕਰ ਲਵਾਂ ਫੋਨ।
ਨਈਂ ਨਈਂ ਐਸੀ ਗੱਲ ਤੇ ਨਹੀਂ ਹੈਗੀ। ਮੈਂ ਥੋੜਾ ਚਿਰ ਪਹਿਲਾਂ ਈ ਕੀਤਾ ਸੀ ਤੁਹਾਨੂੰ ਫੋਨ।
ਹਾਂ ਨਈਂ ਉਹ ਬਸ, ਬੜੇ ਦਿਨ ਹੋ ਗਏ ਸੀ, ਮੈਂ ਕਿਹਾ ਚੱਲ ਪਿਛਲੇ ਮਹੀਨੇ ਕੀਤਾ ਸੀ ਤੁਸੀਂ
ਅੱਛਾ ਹਾਂ ਬਸ ਸਾਨੂੰ ਪਤਾ ਈ ਏ ਫੇਰ ਕੰਮਾਂ ਚ ਸਾਰਾ ਦਿਨ ਕਿੱਥੇ ਨਿਕਲ ਜਾਂਦਾ ਪਤਾ ਕਿਥ ਇੱਥੇ ਲੱਗਦਾ ਐ।
ਸਹੀ ਕ ਰੈ ਓ, ਉਹ ਤੇ ਟਾਈਮ ਤੇ ਨਿਕਾਲਣਾ ਪੈਂਦਾ ਕਿਸੇ ਨੂੰ ਗੱਲ
ਹੂੰ ਉਹੀ ਨਾ ਬਸ। ਟਾਈਮ ਤੇ ਐਵੇਂ ਨਿਕਲ ਜਾਂਦਾ ਹੁਣ ਸਕੂਲ ਖੁੱਲ੍ਹਿਆ ਬੱਚਿਆਂ ਦੇ ਤਾਂ ਥੋੜ੍ਹਾ ਹੁਣ ਲੱਗਿਆ ਕਿ ਹਾਂ
ਵਿਹਲੇ ਹੋਏ ਆ ਥੋੜਾ ਜਿਹਾ।
ਹਾਂ ਉਹੀ ਹੋ ਜਾਂਦਾ ਹਿਸਾਬ ਤੇ ਉਹੀ ਪੈ ਜਾਂਦਾ ਦੇਖੋ ਪਹਿਲੇ ਸਵੇਰੇ ਜਲਦੀ ਤੋਂ ਉੱਠਣਾ ਪੈਂਦਾ।
ਹੂੰ
ਜਲਦੀ, ਜਲਦੀ ਉੱਠ ਕੇ ਬਣਾਉਣਾ ਪੈਂਦਾ ਸਭ ਕੁਛ ਬੱਚਿਆਂ ਨੂੰ ਤਿਆਰ ਕਰਨਾ। ਫੇਰ ਬੰਦਾ ਥੱਕ ਜਾਂਦਾ, ਫਿਰ ਬੰਦਾ ਕਹਿੰਦਾ ਆਰਾਮ ਕਰ ਲਓ। ਥਕਾਵਟ ਜਿਹੀ ਹੋ ਜਾਂਦੀ ਹੈ ਫੇਰ। ਸਾਰਾ ਕੰਮ ਕਰਕੇ ਕੰਮ ਡਬਲ ਹੋ ਜਾਂਦਾ ਨਾ।
ਹਾਂਜੀ ਉਹ ਤੇ ਹੈ ਹੀ ਹੈ।
ਸਵੇਰੇ ਡਬਲ ਹੋ ਜਾਂਦਾ ਕੰਮ ਲੇਡੀਜ਼ ਦਾ, ਬੱਚੇ ਬੱਚਿਆਂ ਨੂੰ ਸਕੂਲ ਸਕੂਲ ਭੇਜੋ ਬੱਚਿਆਂ ਨੂੰ ਫੇਰ ਜੈਂਟਸ ਨੇ ਜਾਣਾ ਆਫਿਸ ਜਾਣਾ ਫੇਰ ਉਹਨਾਂ ਦਾ ਲੰਚ ਲੰਚ ਬਣਾਓ। ਬਾਰਾਂ ਵਜੇ ਤੱਕ ਤੇ ਇੱਕ, ਇਸ ਤਰ੍ਹਾਂ ਹੋ ਜਾਂਦੀ ਹੈ ਬੋਡੀ ਜਿਸ ਤਰ੍ਹਾਂ ਕਿ ਪਤਾ ਨੀ ਕਿੰਨਾ ਹੀ ਕੰਮ ਕਰ ਲਿਆ ਥੱਕ ਚੂਰ ਹੋ ਜਾਂਨੇ ਆ ਬਾਹ ਤੇ ਬਾਰਾਂ ਵਜੇ ਤੱਕ ਇੰਝ ਹੋ ਜਾਂਨੀ ਆ ਕਿ ਬਸ ਹੁਣ ਮੈਂ ਆਰਾਮ ਕਰ ਲਾਂ ਲੇਟ ਜਾਵਾਂ ਥੋੜ੍ਹੀ ਦੇਰ।
ਹੂੰ ਬਸ ਉਹ ਤੇ ਹੈ ਹੀ ਹੈ ਸਾਰਾ ਦਿਨ ਕਿੱਥੇ ਨਿਕਲ ਜਾਂਦਾ। ਫੇਰ ਦੁਪਹਿਰ ਦਾ ਨਾਲ ਟਾਈਮ ਜਾਂਦਾ ਦੁਪਹਿਰ ਮੁੱਕਦੀ ਹੈ ਰਾਤ ਦਾ ਟਾਈਮ ਹੋ ਜਾਂਦਾ ਐਵੇਂ ਸਾਰਾ ਦਿਨ ਨਿਕਲ ਜਾਂਦਾ ਪਤਾ ਹੀ ਨੀ ਲੱਗਦਾ।
ਹਾਂ ਇੱਕ ਤਾਂ ਗਰਮੀ ਇੰਨੀ ਪੈ ਰਹੀ ਹੈ ਨਾ ਕਿ ਮਤਲਬ ਕੀ ਘਰ ਦਾ ਕੋਈ ਐਕਸਟਰਾ ਕੰਮ ਕਰਨ ਦੇ ਕੰਮ ਕਰਨ ਤੇ ਮਨ ਹੀ ਨਹੀਂੀ ਕਰਦਾ ਪਹਿਲਾਂ ਥੋੜ੍ਹਾ ਬਹੁਤਾ ਸਿਲਾਈ ਦਾ ਕਰ ਲੈਂਦੇ ਸੀ ਜਿਵੇਂ ਕੰਮ। ਬਈ ਚਲੋ, ਕਰ ਲੈਂਦੇ ਸੀ ਥੋੜਾ ਬਹੁਤਾ ਆਪਣਾ ਹੁਣ ਇੰਨੀ ਗਰਮੀ ਹੈਗੀ ਏ, ਕੀ ਮਨ ਨੀ ਕਰਦਾ ਕੋਈ ਵੀ ਐਕਸਟਰਾ ਕੰਮ ਕਰਨ ਤੇ ਮਨ ਨੀ ਕਰਦਾ, ਬਿਲਕੁਲ।
ਨਾ-ਨਾ ਮਨ ਨੀ ਕਰਦਾ ਹੁਣ ਨਾ ਬਿਲਕੁਲ ਵੀ ਹੋਰ ਤੁਹਾਡਾ ਕਰੋਸ਼ੀਏ ਦਾ ਬਿਜਨਸ ਕਿਵੇਂ ਦਾ ਚੱਲਦਾ ਪਿਆ?
ਸਾਡਾ, ਬਿਜਨਸ ਹੁਣ ਥੋੜਾ ਘੱਟ ਹੀ ਹੈਗਾ ਹੈ ਕਿ ਹੁਣ ਗਰਮੀ ਆ ਗਈ ਹੈ ਨਾ। ਤੇ ਗਰਮੀ ਕਰਕੇ ਥੋੜਾ
ਅੱਛਾ-ਅੱਛਾ ਹਾਂ ਗਰਮੀਆਂ ਚ ਲੋਕੀ ਘੱਟ ਹੀ ਲੈਂਦੇ ਨੇ ਹਨਾ।
ਹਾਂ ਵੂਲ ਦੇ ਪ੍ਰੋਡਕਟ ਗਰਮੀਆਂ ਚ ਨਹੀਂ
ਹਾਂ ਫਿਰ, ਅਹ ਘੱਟ ਲੈਣਗੇ ਫੇਰ ਆਪਣਾ ਵੀ ਮਨ ਨੀ ਕਰੇਗਾ ਨਾ ਉਹਨਾਂ ਨੂੰ ਹੱਥ ਲਾਂਦੇ ਹਨਾ। ਗਰਮੀ ਦੀ ਲੱਗਦੀ ਏ, ਵੇਖ ਕੇ ਹੀ ਗਰਮੀ ਲੱਗਦੀ ਏ।
ਗਰਮੀ ਚ ਤੇ ਫਿਰ ਦੇਖੋ ਕੰਮ ਐਵੇਂ ਦਾ ਹੁੰਦਾ ਵੀ ਨਹੀਂ ਹੈ।
ਹਾਂ ਉਹੀ ਨਾ।
ਤੇ ਉਹ ਦੂਸਰਾ ਆਪਣਾ ਕੰਮ ਕਰਨ ਦਾ ਨੀ ਮਨ ਫਿਰ ਦੂਸਰਾ ਦੇ ਦੂਸਰੇ ਦਾ ਕੀ ਮਨ ਕਰੇਗਾ ਖਰੀਦਣ ਦਾ ਵੀ। ਬਾਕੀ ਐਵੇ, ਹਾਂ ਹੈਂਡ ਵਰਕ ਦੀ ਇੰਨੀ ਇੱਥੇ ਹੈ ਵੀ ਨੀ ਹੈਗੀ ਵੈਲਿਊ ਵੈਸੇ, ਬਾਹਰਲੇ ਕੰਟਰੀ ਚ ਹੈਂਡ ਵਰਕ ਦੀ ਵੈਲਿਊ ਕਰਦੇ ਨੇ ਲੋਕ। ਇੰਡੀਆ 'ਚ ਇੱਥੇ ਸਾਡੇ ਦੇਸਾਂ 'ਚ ਨੀ, ਇੰਡੀਆ ਜੀ ਜਿਵੇਂ, ਵੈਲਿਊ ਨੀ ਹੈਗੀ ਹੈਂਡ ਵਰਕ ਦੀ। ਬਾਹਰਲੇ ਦੇਸਾਂ 'ਚ ਤੇ ਲੋਕ ਇੰਨਾ ਕਰੇਜ ਹੈਗਾ ਲੋਕਾਂ ਨੂੰ ਹੈਂਡਵਰਕ ਅ
ਠੰਡ ਵੀ ਆਉਂਦੀ ਹੈ ਨਾ ਆ ਉੱਥੇ ਸਾਰਾ ਟਾਈਮ ਠੰਡ ਵੀ ਤੇ ਰਹਿੰਦੀ ਏ। ਤਾਂ ਕਰਕੇ ਉਹਨਾ ਨੂੰ ਹੁੰਦਾ ਹੈ, ਔਰ ਫਿਰ ਨਾ ਉੱਥੇ ਨਾ ਇਥੇ ਦੇ ਪੈਸੇ ਔਰ ਉੱਥੇ ਦੇ ਪੈਸਿਆਂ 'ਚ ਫਰਕ ਹੈਗਾ ਹੈ ਜੋ ਚੀਜ਼ ਅਸੀਂ ਇੱਥੇ ਵ ਵੇਚ ਰਹੇ ਆ ਉਹਨਾਂ ਨੂੰ ਸਸਤੀ ਲੱਗਦੀ ਹੈ।
ਹਾਂ ਇਹ ਤੇ ਹੈ। ਉਹਨਾਂ ਵਾਸਤੇ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਉਹਨਾਂ ਵਾਸਤੇ ਤੇ ਸਾਡੇ ਵਾਸਤੇ ਤੇ ਜਿਹੜਾ ਸਾਡੇ ਇਹ ਇੱਕ ਰੁਪਈਆ ਸੱਜੇ ਦਾ ਉਹਨਾਂ ਦੱਸ ਮਤਲਬ ਕਿ ਉਹਨਾਂ ਉਹਦਾ ਕਰੰਸੀ। ਸਾਡੀ ਕਰੰਸੀ ਚ ਤੇ ਜ਼ਮੀਨ ਆਸਮਾਨ ਦਾ ਫ਼ਰਕ ਹੈਗਾ ਹੈ। ਉਹਨਾਂ ਦਾ ਇੱਕ ਰੁਪਈਆ ਸਾਨੂੰ ਸੌ ਰੁਪਏ ਦਾ ਪੈਂਦਾ। ਉਹਨਾਂ ਨੇ ਉਹਨਾਂ ਨੇ ਇੱਕ ਰੁਪਏ ਦੀ ਚੀਜ਼ ਲੈਣੀ ਹੈ। ਕੋਈ ਚੀਜ਼ ਲੈਣੀ ਹੈ ਤੇ ਅਸੀਂ ਸੌ ਰੁਪਇਆ
ਹਾਂਜੀ ਹਾਂਜੀ ਹਾਂਜੀ ਓਹੀ ਓਹੀ ਤੇ ਹੁਣ ਫਿਰ ਸਰਦੀਆਂ ਆ ਜਾਣਗੇ! ਹੂ ਸਰਦੀਆਂ ਆ ਜਾਣਗੀਆਂ ਹਾਂਜੀ ਹੁਣ ਸਰਦੀਆਂ ਆ ਜਾਣਗੀਆਂ ਫਿਰ ਤੁਹਾਡਾ ਬਿਜਨਸ ਸ਼ੁਰੂ ਹੋ ਜਾਏਗਾ ਫਿਰ ਤੁਸੀਂ ਬਣਾਉਣ ਲੱਗ ਜਾਓਗੇ ਹਨਾ।
ਹਾਂਜੀ ਹਾਂਜੀ ਫਿਰ ਤੇ ਸਾਨੂੰ ਔਡਰ ਆਉਣੇ ਸ਼ੁਰੂ ਹੋ ਜਾਂਦੇ। ਨੇ ਹੁਣ ਜਿਵੇਂ ਬੈਗ ਵਗੈਰਾ ਬਣਾਵਾਂਗੇ। ਬੈਗ ਦੇ ਬੜੇ ਔਡਰ ਆਉਂਦੇ ਨੇ ਇਹ ਬੁੱਕੇ ਦੇ ਬੜੇ ਔਡਰ ਆਉਂਦੇ ਨੇ ਸਰ
ਹਾਂਜੀ ਹਾਂਜੀ ਤੁਸੀਂ ਨਾ ਉਹ ਪਰਸ ਬਣਾਉਣਾ ਰੋਜ਼ ਵਾਲਾ ਪਰਸ ਬਣਾਉਣਾ ਉਹ ਤਾਂ ਬਹੁਤ ਚੱਲਦਾ ਪਿਆ।
ਹਾਂਜੀ ਉਹ ਮੈਂ ਬਣਾ ਬੈਠੀ ਹਾਂ ਮੈਂ ਦੋ ਤਿੰਨ ਤੇ ਬਣਾ ਕੇ ਸੇਲ ਕਾਰ ਵੀ ਚੁੱਕ ਕੀ ਆਣਾ ਤੇ ਤੁਸੀਂ ਬਣਵਾਣਾ ਤੇ ਤੁਹਾਡਾ ਵੀ ਬਣਾ ਦਾਂਗੀ।
ਹਾਂ ਮੈਂ ਬਣਵਾਣਾ ਹੈ ਤੁਸੀਂ ਮੇਰੇ ਵਾਸਤੇ ਬਣਾ ਦੇਣਾ। ਕਿਹੜੇ ਕਿਹੜੇ ਮਤਲਬ ਡਿਜ਼ਾਇਨ ਬਣਾ ਲੈਂਦੇ ਹੋ।
ਮੈਂ ਤੇ ਦੇਖੋ ਜਿਹੜਾ ਤੁਸੀਂ ਦਿਖਾਓਗੇ ਮੈਨੂੰ ਮੈਨੂੰ ਤੇ ਔਨਲਾਈਨ ਕੋਈ ਵੀ ਦਿਖਾ ਦਿੰਦਾ ਡਿਜ਼ਾਇਨ ਇਹ ਵਾਲਾ। ਚਾਹੀਦਾ ਮੈਂ ਉਵੇਂ ਦਾ ਹੀ ਬਣਾ ਦਿੰਦੀ ਹਾਂ ਰੋਜ਼ ਦੇ ਬਣਾ ਦਿੰਦੀ ਹਾਂ ਮੈਂ ਤੇ ਦੂਸਰੇ ਜਿਹੜੇ ਗਰੈਰ ਗ੍ਰੈਨੀ ਸਕੇਅਰ ਵਾਲੇ ਹੁੰਦੇ ਹੈ।
ਹਾਂਜੀ ਹਾਂਜੀ ਅਲੱਗ ਅਲੱਗ ਚਕੋਰ ਪੈਂਦੇ ਨੇ। ਫਿਰ ਜੋੜਦੇ ਨੇ ਉਹਨਾਂ ਨੂੰ ਹਾਂ ਉਹ ਤੇ ਬਹੁਤ ਮੁਸ਼ਕਿਲ ਹੁੰਦਾ ਉਹ ਵੀ ਬਣਾ ਲੈਂਦੇ ਓ।
ਬਸ ਜੀ ਉਹ ਫਿਰ ਮਿਹਨਤ ਦੇਖੋ ਲੱਗਦੀ ਉਹੀ ਤੇ ਕਹਿ ਰਹੀ ਆ ਮਿਹਨਤ ਲੱਗਦੀ ਪਰ ਉਸੇ ਹਿਸਾਬ ਨਾਲ ਕਸਟਮਰ ਸਾਨੂੰ ਮਿਲਦੇ ਨੀ ਹੈਗੇ ਵੀ ਜਿਹੜੇ ਕਿ ਸਾਨੂੰ ਅੱਛੀ ਮਤਲਬ
ਹਾਂਜੀ ਹਾਂਜੀ ਉਹ ਤੇ ਹੈ ਹੀ ਤੁਸੀਂ ਤੇ ਲੇਕਿਨ ਬਹੁਤ ਹਾਂਜੀ ਤੁਸੀਂ ਤੇ ਬਹੁਤ ਟੈਲੈਂਟਡ ਹੈਗੇ ਹੋ ਤੁਹਾਨੂੰ ਉਹ ਵੀ ਆਉਂਦਾ ਹੈ। ਹੋਰ
ਹਾਂ ਜੀ ਬਸ ਕਿਰਪਾ ਅਸੀਂ ਸ਼ੁਰੂ ਤੋਂ ਹੀ ਹਰ ਚੀਜ਼ ਸਿੱਖੀ ਹੋਈ ਹੈ ਸਾਨੂੰ ਹਰ ਚੀਜ਼ ਚ ਇੰਟਰਸਟ ਹੈਗਾ ਸੀ ਤੇ ਸ਼ੁਰੂ ਤੋਂ ਹੀ ਅਸੀਂ ਹਰ ਕੰਮ ਸਿੱਖਦੇ ਸੀ ਸਾਨੂੰ ਬੜਾ ਸ਼ੌਕ ਸੀ। ਸਾਡੀ ਮੰਮੀ ਵੀ ਕਹਿੰਦੀ ਸੀ ਕੀ ਕਿਸੇ ਸਾਡੀ ਮੰਮੀ ਨੇ ਵੀ ਸਾਨੂੰ ਕਿਸੇ ਕੰਮ ਤੋਂ ਰੋਕਿਆ ਨਹੀਂ ਛੁੱਟੀਆਂ ਚ ਸਾਨੂੰ ਬੈਠਣ ਨੀ ਦਿੰਦੀ ਸੀ ਵਿਹਲੀ ਕਦੀ ਕਹਿੰਦੀ ਸੀ ਹੈ ਸਿਖ ਸਿੱਖ ਲਓ ਕਦੀ ਸਿਲਾਈ ਸਿੱਖ ਲਓ ਕਦੀ ਪੇਂਟਿੰਗ ਸਿੱਖ ਲਓ ਕਦੀ ਕਢਾਈ ਸਿੱਖ ਲਓ। ਹਾਂਜੀ ਹਰ ਕੰਮ ਅਸੀਂ ਸਿੱਖਿਆ ਹੋਇਆ ਬਚਪਨ ਮਤਲਬ ਸਕੂਲ ਟਾਈਮ ' ਚ ਨਾ
ਅੱਛੀ ਗੱਲ ਹੈ ਬਹੁਤ ਅੱਛੀ
ਬੱਚੇ ਨੇ ਉਹ ਤੇ ਬਸ ਮੋਬਾਇਲਾਂ ਚ ਹੀ ਟਾਈਮ ਵੇਸਟ ਕਰ ਦਿੰਦੇ ਨੇ
ਸਾਰਾ ਟਾਈਮ ਫੋਨਾਂ ਵਿਚ ਚਲਾ ਜਾਂਦਾ ਹੈ ਕੁਛ ਨੀ ਸਿੱਖਦੇ ਅੱਜ ਕੱਲ ਦੇ ਬੱਚਿਆਂ ਨੂੰ ਕੁਛ ਨੀ ਆਉਂਦਾ। ਕੁਛ ਵੀ ਨਹੀਂ ਆਉਂਦਾ ਨਾ ਕੁਛ
ਜਬ ਅਸੀਂ ਮੋਬਾਇਲ ਤੋਂ ਧਿਆਨ ਹੀ ਨਹੀਂ ਹਟਾਵਾਂਗੇ ਕਿਸੇ ਚੀਜ਼ ਵਿਚ ਇੰਟਰਸਟ ਹੀ ਨਹੀਂ ਆਏਗਾ ਉਹਨਾਂ ਦਾ
ਅੱਜ ਕੱਲ ਤੇ ਬਸ ਇਹਨਾਂ ਨੂੰ ਲਿਟਾ ਦੋ ਫੋਨ ਹੱਥ ਚ ਦੇ ਦੋ ਤੇ ਨਾਲ ਲੱਗੇ ਖਾਣ ਵਾਸਤੇ ਪਾਈ ਜੋ।
ਬਸ ਜੀ ਬਸ ਇਹੀ ਹੈ ਸਭ ਸਭ ਦੇ ਨਾਲ ਇਹੀ ਹੈ। ਸਿਸਟਮ ਹੀ ਬਣਿਆ ਅੱਜ ਕੱਲ ਹੀ ਸਿਸਟਮ ਬਣਿਆ। ਫੇਰ ਉਹੀ ਟਾਈਮ ਨੀ ਮਿਲੇ ਪਹਿਲੇ ਹੁੰਦੇ ਨੀ ਸੀ ਮੋਬਾਇਲ ਫੇਰ ਅਸੀਂ ਟਾਈਮ ਅਸੀਂ ਵਿਹਲੇ ਬਹਿੰਦੇ ਨੀ ਹੈਗੇ ਸੀ। ਟਾਈਮ ਪਾਸ ਕਰਨ ਵਾਸਤੇ ਕੁਛ ਨਾ ਕੁੱਛ ਫਿਰ ਬੰਦਾ ਸੋਚ ਹੀਏ ਕਰ੍ਰੀਟਿਵ ਕਰ੍ਰੀਏਟਿਵ ਕੰਮ ਕਰ ਲਈਏ ਕੋਈ ਹੁਣ ਅੱਜ ਕੱਲ ਸਮੇਂ ਤੇ ਸਾਰਾ ਮੋਬਾਇਲ ਖਾ ਜਾਂਦੇ ਨੇ।
ਸਹੀ ਗੱਲ ਹੈ ਸਾਰਾ ਟਾਈਮ ਉਹੀ ਖਾ ਰਹੇ ਨੇ।
ਕੁਛ ਕਰਨ ਥੋੜੀ ਦੇ ਹੁੰਦੇ ਨੇ ਫੋਨ ਫੋਨ ਤੇ ਬਸ ਕਹਿੰਦੇ ਆ ਮੈਨੂੰ ਪਕੜੇ ਰੱਖ ਫੇਰ ਤੇ ਸਕਰੋਲ ਕਰਦੇ ਰਹੋ।
ਹਾਂ। ਉਹੀ ਕਹਿ ਰਹੀ ਹਾਂ ਅੱਜ ਕੱਲ੍ਹ ਸਮੇਂ ਤੇ ਸਾਰਾ ਖਤਮ ਹੋ ਜਾਂਦਾ ਤੇ ਬੱਚੇ ਨੇ ਸਿੱਖਣਾ ਕੀ ਹੈ? ਐਕਸਟਰਾ। ਪੜ੍ਹਾਈ ਕਰ ਲੈਣ ਸਾਨੂੰ ਤੇ ਉਹੀ ਬਹੁਤ ਸ਼ੁਕਰ ਹੈਗਾ ਵੀ ਚਲੋ ਕਮ ਸੇ ਕਮ ਪੜ੍ਹਾਈ ਤੇ ਆਪਣੀ ਅੱਛੀ ਤਰ੍ਹਾਂ ਤਰੀਕੇ ਨਾਲ ਕਰਲੋ ਅਟੈਂਸ਼ਨ ਦੇ ਲੋੋ ਆਪਣੀ ਆਈ ਨੋ ਸਾਨੂੰ ਫੇਰ ਅਸੀਂ ਕਹਿੰਦੇ ਹੀ ਨੀ ਹੈਗੇ ਬੱਚੇ ਨੂੰ ਅੱਜ ਕੱਲ ਜ਼ਿਆਦਾ ਕੁਛ ਕਹਿ ਵੀ ਤਾਂ ਨਹੀਂ ਸਕਦੇ।
ਉਹੀ ਨਾ ਕੁਛ ਨਹੀਂ ਕਹਿ ਸਕਦੇ ਸੁਣਦੇ ਹੀ ਨਹੀਂ ਹੈਗੇ ਕਹਿਣਾ ਕੀ ਹੈ।
ਅਹ ਦੇਖਲੋ ਪਹਿਲੇ ਕਿੰਨਾ ਅਸੀਂ ਬੱਚੇ ਪਹਿਲੇ ਦੇ ਜਮਾਨੇ ਚ ਅਸੀਂ ਤੇ ਮਾਰ ਵੀ ਖਾਧੀ। ਤੇ ਜਿਵੇਂ ਪਾਪਾ ਕੋਲੋਂ ਵੀ ਖਾਧੀ ਹੋਈ ਏ ਮੰਮੀ ਕੋਲੋਂ ਵੀ ਖਾਧ ਜੀ ਗਲਤੀ ਤੇ ਹੀ ਖਾਧੀ ਹੋਈ ਹੈ ਵੀ ਚਲੋ ਪੜ੍ਹਾਈ ਤੋਂ ਖਾਧੀ ਹੋਈ ਹੈ ਜਾਂ ਕੋਈ ਗ਼ਲਤੀ ਕੀਤੀ ਏ।
ਤਾਂ ਹੀ ਅੱਜ ਸਾਨੂੰ ਇੰਨਾ ਕੁਛ ਆਉਂਦਾ।
ਤੇ ਉਹ ਹੁਣ ਅੱਜ ਕੱਲ੍ਹ ਦੇ ਬੱਚਿਆਂ ਨੂੰ ਉੱਚੀ ਆਵਾਜ਼ ਵਿੱਚ ਅਸੀਂ ਡਾਂਟ ਵੀ ਨਹੀਂ ਸਕਦੇ। ਡਾਂਟ ਹੀ ਨਹੀਂ ਸਕਦੇ ਬੱਚੇ ਨੂੰ ਤੇ ਤਾਂ ਵੀ ਬੱਚੇ ਨੀ ਹੈ ਤਾਂ ਵੀ ਬੱਚੇ ਕਹਿੰਦੇ ਨੇ ਮੰਮੀ ਪਾਪਾ ਸਾਡਾ ਨਹੀਂ ਪਿਆਰ ਕਰਦੇ ਪਹਿਲੇ ਅਸੀਂ ਲੋਕ ਤੇ ਇਸੇ ਤੇ ਮਾਰ ਮਾਰ ਵੀ ਖਾਧੀ ਹੋਈ ਏ। ਅਸੀਂ ਤੇ ਫੇਰ ਵੀ ਮੰਮੀ ਪਾਪਾ ਨੂੰ ਕਹਿੰਦੇ ਹਾਂ ਸਾਡੇ ਮੰਮੀ ਪਾਪਾ ਬੜੇ ਚੰਗੇ। ਅਸੀਂ ਤੇ ਡਾਂਟ ਵੀ ਨਹੀਂ ਲਗਾ ਸਕਦੇ ਬੱਚੇ ਨੂੰ।
ਤੁਸੀਂ ਡਾਟ ਲਗਾ ਦੋ ਕੁਝ ਕਹਿ ਦੋ ਬਸ ਨਾਲ ਹੀ ਮੂੰਹ ਬਣ ਜਾਂਦੇ ਨੇ ਚਾਰ ਚਾਰ ਦਿਨ ਸਾਨੂੰ ਨੀ ਬੁਲਾਉਣਗੇ।
ਉਹੀ ਕਹਿ ਰਹੀ ਹਾਂ ਅੱਜ ਕੱਲ੍ਹ ਤਾਂ ਅਸੀਂ ਕੁੱਛ ਕਹਿ ਹੀ ਨਹੀਂ ਸਕਦੇ ਬੱਚਿਆਂ ਨੂੰ।
ਨਹੀਂ ਕੁਛ ਵੀ ਨਹੀਂ ਕਹਿ ਸਕਦੇ ਅੱਜ ਕੱਲ ਤਾਂ ਹੁਣ ਨਾਈ ਨਾ ਹਿਸਾਬ ਬਦਲ ਗਿਆ। ਸਾਡਾ ਟਾਈਮ ਪੁਰਾਣਾ ਹੈਗਾ ਸੀ ਹੁਣ - ਹੁਣ ਨਵੇਂ ਬੱਚੇ ਨੇ ਨਵੀਂ ਜਨਰੇਸ਼ਨ ਦੇ। ਆ ਗਏ ਨੇ ਉਹ ਸਭ ਆਪਣੀ ਆਪਣੇ ਪਸੰਦ ਦਾ ਮੰਗ ਨੇ ਉਹਨਾਂ ਨੂੰ ਚ ਉਹ ਚਾਹੁੰਦੇ ਨੇ ਕਿ ਬਸ ਸਾਡੀ ਮਰਜ਼ੀ ਨਾਲ ਹੋਏ ਸਭ ਹੋਰ ਕੋਈ ਕੁਛ ਕਹੇ ਨਾ ਕੋਈ ਕੁਛ ਕਹਿ ਦੇ ਤੇ ਉਹ ਬੁਰਾ ਬਣ ਜਾਂਦਾ।
ਚਾਰ ਪੰਜ ਅਸੀਂ ਭੈਣ ਭਰਾ ਆਉਦੇ ਸੀ ਸਾਡੀ ਕਦੇ ਲੜਾਈ ਨਹੀਂ ਸੀ ਹੁੰਦੀ ਹੈਗੀ ਮਿਲਕ ਮਿਲ ਜੁਲ ਕੇ ਰਹਿੰਦੇ ਹੈਗੇ ਸੀ। ਤੇ ਹੁਣ ਤੇ ਦੇਖਲੋ ਤੁਸੀਂ ਦੋ ਜਣੇ ਵੀ ਹੁੰਦੇ ਨੇ ਉਹਨਾਂ ਦੀ ਵੀ ਆਪਸ ਵਿੱਚ ਨੀ ਬਨਦੀ।
ਨਹੀਂ ਬਣਦੀ ਬਿਲਕੁਲ ਨਹੀਂ ਬਣਦੀ ਆਪਸ ਚ ਬੋਲਦੇ ਵੀ ਨਹੀਂ ਹੈਗੇ।
ਇਕੱਠੇ ਨਹੀਂ। ਬੈਠ ਸਕਦੇ ਹੈਗੇ ਅਸੀਂ- ਅਸੀਂ ਪੰਜ -ਪੰਜ ਜਣੇ ਹੁੰਦੇ ਸੀ ਤਾਂ ਵੀ ਅਸੀਂ ਮਿਲ ਜੁਲ ਕੇ ਇੱਕ ਕਮਰੇ ਚ ਰਹਿੰਦੇ ਸੀ।
ਅੱਛਾ ਹੀ ਕਹਿ ਰਹੇ ਹੋ।
ਤੇ ਸਾਡੀ ਕਦੀ ਲੜਾਈ ਨਹੀਂ ਸੀ ਹੁੰਦੀ ਹੈਗੀ ਹੁਣ ਤੇ ਦੇਖਲੋ ਸਭ ਜਿੰਨਾ ਆਰਾਮ ਦਿੰਦੇ ਹਾਂ ਅਸੀਂ ਬੱਚਿਆਂ ਨੂੰ ਬੱਚੇ ਓਨਾ ਹੀ ਬੱਚਿਆਂ ਦੀ ਹੈਬਿਟ ਨ ਮਤਲਬ ਅੱਛੇ ਨੀ ਉਹਨਾਂ ਮਤਲਬ ਉਹਨਾਂ ਦਾ ਬਿਹੇਵਅਰ ਇੰਨਾ ਅੱਛਾ ਨਹੀਂ ਹੈਗਾ।
ਜੀ ਹਾਂਜੀ ਓਹੀ - ਓਹੀ। ਮੈਂ ਵੀ ਇਹੀ ਸੋਚਣੀ ਆ ਅੱਜ ਕੱਲ ਦੇ ਬੱਚੇ ਬਹੁਤ ਬਦਲ ਗਏ ਨੇ ਸਾਡੇ ਟਾਈਮ ਤੇ ਅਲੱਗ ਸੀ ਹੁਣ ਅਲੱਗ ਹੋ ਗਏ ਨੇ।
ਉਹੀ ਜਨਰੇਸ਼ਨ ਬਦਲਦੀ ਰਹਿੰਦੀ ਹੈ ਅੱਗੇ ਆਉਣ ਵਾਲੀ ਹੋਰ ਵੀ। ਖ਼ਤਰਨਾਕ ਹੋਏਗੀ।
ਉਹੀ ਤੇ ਹੁਣ ਨਿੱਕੇ ਨਿੱਕੇ ਬੱਚੇ ਦੇਖੋ ਜੰਮਦੇ ਹੀ ਬੱਚਿਆਂ ਨੂੰ ਮੋਬਾਇਲ ਚਲਾਣੇ ਆ ਗਏ ਨੇ ਛੋਟੇ ਛੋਟੇ ਬੱਚੇ ਨੂੰ। ਕਨੀਆਂ ਹਜੇ ਛੇ ਮਹੀਨੇ ਦਾ ਬੱਚਾ ਉਹਨੂੰ ਵੀ ਪਤਾ ਸਕੋਲਿੰਗ ਕਿਵੇਂ ਕਰਨੀ ਹੈ।
ਹਾਂ ਹੀ ਨਾ।
ਹ।
ਤੇ ਮੈਂ ਤੁਹਾਨੂੰ ਔਡਰ ਦੇਵਾਂਗੀ ਫੇਿਰ ਤੁਸੀਂ ਮੈਂ ਤੁਹਾਨੂੰ ਨਾ ਫੋਟੋ ਭੇਜਾਂਗੀ ਤੁਸੀਂ ਮੈਨੂੰ ਦੱਸਣਾ ਕਿਹੜਾ
ਸਹੀ। ਹਾਂਜੀ ਹਾਂਜੀ ਤੁਸੀਂ ਕਲਰ ਆਪਣੀ ਚੁਆਇਸ ਦਾ ਬਣਵਾ ਲੈਣਾ ਬਾਕੀ ਤੁਸੀਂ ਦੱਸਦੇ ਨਾ ਜਿਹੜੇ ਕਲਰ ਦੀ ਫੇਿਰ ਉਹੀ ਯਾਰ ਮੈਂ ਲੈਵਾਂਗੀ ਨਾ ਉਹੀ ਕਲਰ ਉਹੀ ਕਲਰ ਲੈਵਾਂਗੀ।
ਹਾਂਜੀ ਹਾਂਜੀ,
ਹਾਂ ਤੇ ਉਹ ਫੇਰ ਤੁਸੀਂ ਦੱਸਦੇ ਨਾ।
ਕੋਲ ਹਾਂਜੀ ਫੋਨ ਤੋਂ ਹੀ ਲੈਲੋਗੇ ਔਡਰ ਜਾਂ ਕਰ ਆ ਕੇ ਦੇਵਾਂ
ਨਹੀਂ ਮੈਂ ਤੇ ਫੋਨ ਤੋਂ ਹੀ ਲੈ ਲੈਂਦੀ ਹਸੀਂ।
ਚਲੋ ਚਲੋ ਹਾਂਜੀ ਹਾਂਜੀ ਹਾਂਜੀ ਆਵਾਂਗੀ ਆਵਾਂਗੀ ਚਲੋ ਮੈਂ। ਕਰਨੀ ਆ ਫੇਰ ਹਨਾ।
ਠੀਕ ਹੈ ਜੀ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ।